ਸਤਿ ਸ੍ਰੀ ਅਕਾਲ ਜੀ!
ਕੀ ਹਾਲ ਚਾਲ ਆ ਜੀ ਸਭ ਠੀਕ ਠਾਕ ਹੈ ਹਾਂਜੀ ਹਾਂਜੀ ਸਭ ਠੀਕ।
ਘਰ ਪਰਿਵਾਰ ਸਭ ਠੀਕ ਨੇ।
ਸਭ ਠੀਕ ਐ ਜੀ ਸਭ ਫਸਟ ਕਲਾਸ ਤੁਸੀਂ ਸੁਣਾਓ।
ਹੋਰ ਕੀ ਕਰ ਰਹੇ ਸੀ।
ਬਸ ਕੁਛ ਨੀ ਸੋਚ ਰਿਹਾ ਸੀ ਥੋੜਾ ਜਿਹਾ ਮੈਂ ਕਿਹਾ। ਥੋੜੀ ਆਪਣੀ ਪ੍ਰਾਈਵੇਟ ਟਰਾਂਸਪੋਰਟ ਹੋਣੀ ਚਾਹੀਦੀ ਹੈ ਨਾਲ। ਕਿਤੇ ਆਉਣਾ ਜਾਣਾ ਪੈਂਦਾ ਹੈ ਤੇ ਦਿੱਕਤ ਰਹਿੰਦੀ ਹੈ। ਤੇ ਫਿਰ ਕਿਉਂਕਿ ਗੱਡੀ ਕਾਰ ਹੋਣੀ ਵੈਸੇ। ਤਾਂ ਜ਼ਰੂਰੀ ਹੈ ਮਗਰ ਫੇਰ ਵੀ ਅਗਰ। ਪੈਸੇ ਵੈਸੇ ਦਾ ਹਿਸਾਬ ਤੇ ਮੈਨੇਜ ਕਰਨਾ ਹੋਏ ਤੇ ਬਈ ਬੰਦਾ ਅਪ ਡਾਊਨ ਤੇ ਅੱਜ ਕੱਲ। ਮੈਟਰੋ ਵਗੈਰਾ ਵੀ ਚੱਲ ਰਹੀ ਹੈ ਉਹ ਤਾਂ ਵੀ ਕਰ ਲੈਂਦਾ ਆ।
ਜੀ ਜੀ ਪਰ ਐਵੇਂ ਨਾ ਦੂਰ ਦਾ ਸਫ਼ਰ ਜਿਹੜਾ ਹੁੰਦਾ। ਜਦ ਉਹ ਮੈਟਰੋ 'ਤੇ ਨਹੀਂ ਹੁੰਦਾ ਜਾਂ ਬੱਸ 'ਤੇ ਹੋਏਗਾ ਜਾਂ ਟ੍ਰਰੇਨ 'ਤੇ ਹੋਏਗਾ। ਜਾਂ ਸਾਨੂੰ ਬਾਹਰ ਹੀ ਗੱਡੀ ਬਾਹਰ ਬਾਹਰ ਦੀ ਗੱਡੀ ਕਰਨੀ ਪਏਗੀ।
ਬਿਲਕੁਲ ਬਿਲਕੁਲ ਹੁਣ ਘਰ ਦੀ ਚ। ਗੱਡੀ ਹੋਵੇ ਤੇ ਇਹ ਫਾਇਦਾ ਹੋ ਜਾਂਦਾ ਨਾ ਕਿ ਬਈ ਅਸੀਂ ਰਾਤ ਨੂੰ ਕਿਤੇ ਜਾਣਾ ਹੈ। ਤਾਂ ਬੰਦਾ ਗੱਡੀ ਚੁੱਕਦਾ ਫਟਾਫਟ ਸੋਚਦਾ ਨਹੀਂ ਹੈ ਨਿਕਲ ਜਾਂਦਾ।
ਜੀ ਬਿਲਕੁਲ।
ਹਾਂ ਗਿਆ ਫਿਰ ਬਾਹਰ ਕਿਧਰ ਜਾਣਾ ਹੈ ਤੇ ਬੰਦਾ। ਪਹਿਲੇ ਟਿਕਟਾਂ ਕਰਵਾਏ ਟਿਕਟਾਂ ਕਰਾਉਣ ਤੋਂ ਬਾਅਦ ਵੇਟ ਕਰੇ।
ਬਿਲਕੁਲ ਹਾਂਜੀ ਹਾਂਜੀ ਇ ਤਾਂ ਗਰਮੀ ਇੰਨੀ ਪੈ ਰਹੀ ਹੈ ਉਹ। ਫਿਰ ਬੱਸਾਂ ਟਰੇਨਾਂ ਤੇ ਜਾਣਾ ਅਸਾਨ ਨਹੀਂ ਹੈ ਨਾ ਭਾਵੇਂ ਏਸੀ ਬੱਸ ਵੀ ਕਰ ਲਉ ਜਾਂ ਏਸੀ ਟ੍ਰੇਨ ਕਰ ਲਓ ਤਾਂ ਵੀ ਆਉਣ ਜਾਣ ਲੱਗਿਆ ਅਤੇ ਫਿਰ ਵੀ ਗਰਮੀ ਤਾਂ ਹੈ ਹੀ ਹੈ ਨਾ ਐਂਵੇਂ ਜਿਹੜੀ ਆਪਣੀ ਕਨਵੈਂਸ ਹੁੰਦੀ ਹੈ।
ਮੈਂ ਇੱਕ ਚੀਜ਼ ਹੋਰ ਨੋਟ ਕੀਤੀ ਹੈ ਜਿਵੇਂ ਹੁਣ ਅਸੀਂ ਚਾਰ ਬੰਦੇ ਜਾ ਰਹੇ ਹਾਂ ਤੇ ਚਾਰ ਬੰਦੇ ਅਗਰ ਅਸੀਂ ਜਿਵੇਂ ਸਮਜ ਲੌ ਕਿਸੇ ਪਰਟੀਕੁਲਰ ਪਲੇਸ ਤੇ ਜਾ ਰਹੇ ਹ ਦੋ ਸੌ ਤਿੰਨ ਸੌ ਕਿਲੋਮੀਟਰ ਦੂਰ ਜਾ
ਤੇ ਉਹੀਓ ਖਰਚਾ ਸਾਡਾ ਮੈਂ ਦੇਖਿਆ ਕਿ ਅਗਰ ਏਸੀ ਟ੍ਰਰੇਨ ਕਰਾਂਗੇ ਜਾਣਾ ਦਾ ਗੱਡੀ ਕਰਾਂਗੇ ਉੱਥੇ ਹੀ ਹਿਸਾਬ ਪੈ ਜਾਂਦਾ ਹੈ। ਠੀਕ ਹੈ ਨਾ ਆਪਣੀ ਗੱਡੀ ਲੈ ਕੇ ਜਾਂਦੇ ਹਾਂ ਤੇ ਉਹਦਾ ਇਹ ਫਾਇਦਾ ਕਿ ਕਿੰਨੀ ਵੀ ਜਗ੍ਹਾ ਤੁਸੀਂ ਰੁਕਣਾ ਰੁਕ ਵੀ ਸਕਦੇ ਹਾਂ ਖਾ-ਪੀ ਵੀ ਸਕਦੇ ਹਾਂ।
ਬਿਲਕੁਲ ਕਿਸੇ ਵੀ ਜਗਾ 'ਤੇ ਰੁਕ ਸਕਦੇ ਹਾਂ ਹਾਂਜੀ, ਹਾਂਜੀ
ਤੇ ਫਿਰ ਆਪਣੇ ਟਾਈਮ ਦੇ ਹਿਸਾਬ ਨਾਲ ਮੈਨੇਜ ਕਰ ਸਕਦੇ ਹੁਣ ਟ੍ਰੇਨ ਦਾ ਤਾਂ ਇਹ ਵੀ ਨਾ ਪਰਟੀਕੂਲਰ ਟਾਈਮ ਤੇ ਹੀ ਜਾਏਗੀ
ਟਾਈਮ ਤੇ ਹੀ ਜਾਏਗੀ। ਅਸੀਂ ਜੀ, ਜੀ ਹਾਂ, ਹਾਂ ਔਰ ਫਿਰ ਵੀ ਜਿੰਨੀ ਮਰਜ਼ੀ ਅੱਛੀ ਹੋਏ ਟ੍ਰਰੇਨ ਉਹ ਫਿਰ ਵੀ ਥੋੜ੍ਹੀ ਕਿਤੇ ਨਾ ਕਿਤੇ ਤਾਂ ਰੁਕ ਹੀ ਜਾਏਗੀ ਕੰਨਵੇਂਸ ਹੋਈ ਗੀ ਅਸੀਂ ਆਪਣੀ ਮਰਜੀ ਨਾਲ ਰੋਕਾ ਗੇ ਜਿਥੇ ਤਕ ਸਾਡਾ ਮਨ ਕਰੇਗਾ ਅਸੀਂ ਕਿਤੇ ਕੋਈ ਕੰਮ ਨਹੀਂ ਹੈ ਵਾਸ਼ਰੂਮ ਨ ਜਾਣਾ ਹੈ ਇੱਧਰ ਨਹੀ ਜਾਣਾ ਹੈ। ਤੇ ਕੁਛ ਖਾਣਾ ਪੀਣਾ ਨਹੀਂ ਹੈ ਕੁਛ ਇੱਦਾਂ ਦਾ ਕੁਛ ਵੀ ਹੋਏ ਤਾਂ ਤਾਂ ਹੀ ਅਸੀਂ ਆਪਣੀ ਮਰਜ਼ੀ ਨਾਲ ਰੋਕ ਸਕਦੇ ਹਾਂ ਕਿਤੇ ਵੀ ਜਾਈਏ
ਮਗਰ ਇੱਕ ਚੀਜ਼ ਹੋ ਰਹੀ ਨਾ ਹੁਣ ਅੱਜ ਕਲ ਲੋਕਾਂ ਦਾ ਟਰੈਂਡ ਬਣ ਗਿਆ ਕਿ ਅਗਰ ਤੁਸੀਂ ਅੱਧਾ ਕਿਲੋਮੀਟਰ ਇੱਕ ਕਿਲੋਮੀਟਰ ਵੀ ਜਾਣਾ ਤਾਂ ਆਪਣੀ ਗੱਡੀ ਚੁੱਕਦਾ ਇੱਕ ਬੰਦਾ ਸਿੰਗਲ ਜਾਂਦਾ ਚੁੱਕ ਚੱਲ ਜਾਂਦਾ ਮਗਰ ਉਹ ਵੀ ਗ਼ਲਤ ਹੈ ਮੈਨੂੰ ਇਹ ਗ਼ਲਤ ਲੱਗਦਾ ਹੈ। ਬਈ ਤੁਸੀਂ ਆਪਣੀ ਨੋਰਮਲ ਕਾਨਵਿੰਸ ਲੈ ਲਓ ਸਕੂਟੀ ਚੁੱਕ ਲ ਸਕੂਟੀ ਤੇ ਹੋ ਕੇ ਆ ਜਾਓ ਇੱਕ ਡੇਢ ਕਿਲੋਮੀਟਰ ਜਾਣਾ
ਜੀ, ਜੀ
ਚਾਰ ਪੰਜ ਬੰਦਿਆਂ ਨੇ ਜਾਣਾ ਤਾਂ ਗੱਡੀ ਚੁੱਕੋ ਨਾ ਤਾਂ ਮਤਲਬ ਇੱਕ ਤੁਹਾਨੂੰ ਪਬਲਿਕ ਟਰਾਂਸਪੋਰਟ ਦਾ ਵੀ ਫਾਇਦਾ ਰਹੇਗਾ ਤੁਹਾਨੂੰ ਰਸ਼ ਵੀ ਮਿਲੇਗਾ ਦਿੱਕਤ ਕਿੰਨੀ ਆ ਜਾਂਦੀ ਹੈ ਫਿਰ
ਹਾਂਜੀ, ਹਾਂਜੀ ਵਰਥ ਹੈ ਬਿਲਕੁਲ ਬਿਲਕੁਲ ਹਾਂ ਇਹ ਗੱਡੀ ਚਾਰ ਬੰਦੇ ਤੇ ਮੈਕਸੀਮਮ ਆ ਹੀ ਜਾਂਦੇ ਆ ਹਨਾ ਆਰਾਮ ਨਾਲ ਹੂ
ਹੋਰ ਤੁਹਾਡਾ ਚਾਰ ਤਿੰਨੰ ਚਾਰ ਬੰਦੇ ਬੈਠਣ ਵਾਲੇ ਪੰਜ ਬੰਦੇ ਆਰਾਮ ਨਾਲ ਚਲੇ ਜਾਂਦੇ ਨੇ
ਨਾਲ ਚਲੇ ਜਾਂਦੇ ਆ ਬਿਲਕੁਲ ਜੀ ਬਿਲਕੁਲ
ਚਾਰ ਤਿੰਨ ਬੰਦੇ ਤਾਂ ਘੱਟੋ ਘੱਟ ਹੋਣ ਹੁਣ ਸਿੰਗਲ- ਸਿੰਗਲ ਬੰਦਾ ਆਪਣੀ ਗੱਡੀਆਂ ਲੈ ਕੇ ਦੌੜ ਜਾਂਦਾ
ਬਿਲਕੁਲ ਜੀ ਬਿਲਕੁਲ ਜੀ ਉਹ ਇੱਕ ਗੱਡੀ ਵਿੱਚ ਵੀ ਸ਼ੇਅਰਿੰਗ ਕਰ ਲਉ ਸਾਰੀ ਉਹ ਉੱਥੇ ਹਿਸਾਬ ਹੈ।
ਹੋਰ ਵਧੀਆ, ਹੋਰ ਵਧੀਆ ਬਿਲਕੁਲ ਤੁਹਾਡਾ ਪੈਟਰੋਲ ਦਾ ਵੀ ਸ਼ੇਅਰ ਹੋ ਜਾਏਗਾ ਸਾਰੀ ਚੀਜ਼ਾਂ ਨਾਲ ਮੈਨੇਜ ਵੀ ਹੋ ਜਾਂਦੀ
ਬਿਲਕੁਲ ਜੀ ਬਿਲਕੁਲ ਹਮ ਔਰ ਆਰਾਮ ਨਾਲ ਕੰਫਰਟੇਬਲ ਜਾਓ
ਕੰਫਰਟੇਬਲ ਜਾਓ ਏਸੀ ਚਲਾ ਕੇ ਜਾਓ ਕੋਈ ਦਿੱਕਤ ਨ ਹੈ ਲੰਬੇ ਰੂਟ
ਉਹੀ ਤੇ ਅੱਜ ਕਲ ਤਾਂ ਵੈਸੇ ਵੀ ਬੱਸਾਂ ਟਰੇਨਾਂ 'ਤੇ ਜਾਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਅੱਜ ਕਲ ਮਾਹੌਲ ਹੀ ਬੜਾ
ਮਾਹੌਲ ਖ਼ਰਾਬ ਹੋ ਗਿਆ ਸਹੀ ਗੱਲ ਹੈ, ਸਹੀ ਗੱਲ ਹਾਂ ਸਾਨੂੰ ਨਹੀਂ ਪਤਾ ਨਾ ਸਾਡੇ ਦੂਜੇ ਬੰਦਾ ਜਿਹੜੇ ਸਾਨੂੰ ਟੱਕਰ ਕਰ ਰਿਹਾ ਉਹ ਕੀ ਹੋ ਜਾਂ ਬੰਦਾ ਹ ਕੀ ਹੋਜਾ ਨਈ
ਕਿਹੋ ਜਿਹਾ ਬਿਲਕੁਲ ਸਾਡੇ ਆਸ ਪਾਸ ਜਿਹੜੇ ਬੈਠੇ ਨੇ ਉਹ ਸਾਡੇ ਵਾਸਤੇ ਸੇਫ ਹੈ ਨਈ ਹੈ। ਨਹੀਂ ਹੈ, ਸਾਨੂੰ ਨਹੀਂ ਪਤਾ ਲੱਗਦਾ ਨਾ ਇਹ ਚੀਜ਼ ਹੈ। ਮਾਹੌਲ ਦਾ ਤੇ ਦੇਖੋ
ਆ
ਇੰਨੀ ਚੋਰੀ ਚਕਾਰੀ ਇੰਨੀ ਸਨੈਚਿੰਗ ਇੰਨਾ ਕੁਛ ਹੋ ਰਿਹਾ ਪਤਾ ਨਹੀ ਕੀ ਹੋ ਗਿਆ ਹੈ ਸਾਰੇ ਲੋਕਾਂ ਨੂੰ ਕਿਉ ਇੰਨਾ ਕਰਦੇ ਨੇ ਇਹ ਗਰੀਬ ਗਰੀਬੀ ਇੰਨੀ ਹੋ ਗਈ ਸਾਡੇ ਦੇਸ਼ ਚ ਮਹਿੰਗਾਈ ਇੰਨੀ ਜ਼ਿਆਦਾ ਹੈ ਕਿ ਸਭ ਲੋਕ ਪਰੇਸ਼ਾਨ ਹੋਏ ਪਏ ਨੇ ਐਸੀ ਕਰਕੇ ਹੀ ਲੋਕੀ ਸੋਚਦੇ ਨੇ ਨਾ ਹੁਣ ਦੇਖੋ ਹਰ ਕਿਸੀ ਦਾ ਉਹ ਨਹੀਂ ਹੈ ਬਜਟ ਨਹੀਂ ਬੈਠਦਾ ਕਿ ਅਸੀਂ ਏਸੀ ਵਾਲੀ ਗੱਡੀ ਕਰਕੇ ਕੇ ਜਾਈਏ ਜਾਂਏ ਬਸ ਕਰ ਕੇ ਜਾਈਏ ਟ੍ਰੇਨ ਕਰਕੇ ਜਾਈਏ ਹੈ ਨਾ ਹਰ ਤਰ੍ਹਾਂ ਦੇ ਲੋਕ ਹੈ
ਬਿਲਕੁਲ ਜੀ ਬਿਲਕੁਲ ਸਹੀ ਹੈ ਜਿਹਦੀ ਜੇਬ ਜਿਸ ਤਰ੍ਹਾਂ ਦੇ ਅਲਾਉਡ ਕਰਦੀ ਹੈ ਉਸੇ ਹਿਸਾਬ ਨਾਲ ਜਾਏਗਾ ਨਾ
ਉਸ ਤਰ੍ਹਾਂ ਉਸ ਤਰ੍ਹਾਂ ਘਰਿਆਂ ਨੇ ਜਾਏਗਾ ਬਿਲਕੁਲ ਬਿਲਕੁਲ ਹਾਂਜੀ ਸ਼ਹੀ
ਉਹ ਬੰਦਾ ਬਿਨਾਂ ਏਸੀ ਦੀ ਸਕੂਟਰ ਬਿਨਾਂ ਏਸੀ ਦੀ ਉਹਦੇ ਵਿੱਚ ਵੀ ਜਾਏਗਾ ਜੀ ਬੱਸ ਦੇ ਵਿੱਚ ਵੀ ਜਾਏਗਾ
ਬਾਂਸ ਦੇ ਵਿੱਚ ਵੀ ਧੱਕੇ ਖਾਂਦਾ ਜਾਏ
ਟਾਈਮ ਤੇ ਪਹੁੰਚਣਾ ਹੈ ਤੇ ਉਹਨੇ ਜਿਸ ਤਰ੍ਹਾਂ ਮਰਜ਼ੀ ਜਾ ਕੇ ਪਹੁੰਚਣਾ ਪਏਗਾ ਉਹਨੂੰ
ਪਏਗਾ ਕੋਈ ਐਮਰਜੈਂਸੀ ਹੈ ਉਹਦੇ ਵਾਸਤੇ ਤਾਂ ਉਹਨੇ ਤਾਂ ਜਾਣਾ ਹੀ ਜਾਣਾ ਹੈ ਨਾ
ਬਿਲਕੁਲ ਹੁਣ ਪਬਲਿਕ ਟਰਾਂਸਪੋਰਟ ਤੇ ਅਵੇਲੇਬਲ ਹੈ ਨਾ ਕਦੋਂ ਵੀ ਤੁਸੀਂ ਤਾਂ ਤੁਸੀ ਜਾਣਾ ਤੁਸੀ ਇਸ ਟਾਇਮ ਤੇ ਟਾਈਮ ਤੇ ਜਾਓ
ਬਿਲਕੁਲ ਆਪਣੀ ਕਨਵੈਂਸ ਅਗਰ ਤੁਸੀਂ ਕਰਕੇ ਜਾਂਦੇ ਹੋ ਜਾਂ ਬਾਹਰ ਦੀ ਕੋਈ ਗੱਡੀ ਕਰਦੇ ਹੋ ਅਤੇ ਉਹਦੇ ਵਾਸਤੇ ਵੀ ਤੁਹਾਨੂੰ ਸ਼ੇਅਰਿੰਗ ਵਾਸਤੇ ਵੀ ਤੁਹਾਨੂੰ ਪ੍ਰੋ ਪ੍ਰੋਪਰ ਤੁਹਾਨੂੰ ਕਰਨਾ ਪਏ ਜਿੰਨਾ ਸ਼ੇਅਰ ਤੁਹਾਡਾ ਆਏਗਾ ਉਨਾ ਤੁਹਾਨੂੰ ਦੇਣਾ ਪਏਗਾ ਹੁਣ ਅਸੀਂ ਤੁਸੀਂ ਨੋਰਮਲ ਟ੍ਰੇਨ ਵਗੈਰਾ ਜਾਂਦੇ ਹੋ ਤਾਂ ਤੁਸੀਂ ਕੰਫਰਟੇਬਲ ਹੋ ਕੇ ਜਾ ਸਕਦੇ ਹੋ ਕਿ ਚਲੋ ਹੁਣ ਜਿੰਨਾ ਮੇਰਾ ਬਜਟ ਹੈ ਮੈਂ ਉਸ ਅਕੋਰਡਿੰਗ ਜਾ ਸਕ
ਉਸ ਅਕੋਰਡਿੰਗਲੀ ਭਾਵੇਂ ਤੁਸੀਂ ਨੋਨ ਏਸੀ ਜਾਣਾ ਨੋਨ ਏਸੀ ਵੀ ਜਾ ਸਕਦੇ ਹੋ ਏਸੀ ਜਾਣਾ ਤਾਂ ਵੀ ਜਾ ਸਕਦੇ ਹੋ ਤੁਹਾਡੇ ਕੋਲ ਹੋਰ ਪੈਸੇ ਨੇ ਤੁਸੀਂ ਸੈਕਿੰਡ ਏਸੀ ਵਿੱਚ ਵੀ ਜਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਸਹੀ ਗੱਲ ਹੈ ਬਿਲਕੁਲ ਹਰ ਇੱਕ ਚੀਜ਼ ਅਵੇਲੇਬਲ ਹੈ ਕਿ ਜਿਹ ਕਹਿਣ ਦਾ ਵੀ ਮਤਲਬ ਹੈ ਕਿ ਸਾਨੂੰ ਹਰ ਇੱਕ ਚੀਜ਼ ਅਵੇਲੇਬਲ ਮਿਲ ਜਾਂਦੀ ਹੈ ਸਾਡਾ ਜਿਸ ਜਿਸ ਹਿਸਾਬ ਨਾਲ ਸਾਡਾ ਬਜਟ ਹੈ ਅਸੀਂ ਓਸ
ਟ੍ਰੇਨ ਵਿੱਚ ਵੀ ਜਾਓਗੇ ਇੱਕ ਤਾਂ ਟਿਕਟ ਕਨਫਰਮ ਹੋਣਾ ਬਹੁਤ ਜ਼ਰੂਰੀ ਹੈ ਇਸ ਸੀਟ ਹੋਣਾ ਬਹੁਤ ਜ਼ਰੂਰੀ ਹੈ ਹੈ ਨਾ ਅੱਜ ਕੱਲ੍ਹ ਇਹ ਮਾਹੌਲ ਨਹੀਂ ਹੈ ਕਿ ਅਸੀਂ ਖੜੇ ਹੋ ਕੇ ਚਲੇ ਜਾਈਏ ਯਾ ਕਿਸੇ ਕੋਲੋਂ ਸੀਟ ਲੈ ਲਈਏ ਜਾਂ ਕੁਛ ਇੱਦਾਂ ਕਰ ਲਈਏ
ਨਹੀਂ ਹੈਗਾ
ਨਹੀਂ ਹੈ ਲੋਕੀ ਬਹਿਣ ਹੀ ਨਹੀਂ ਦਿੰਦੇ ਅੱਜ ਕੱਲ੍ਹ ਹਰ ਕੋਈ ਸੋਚਦਾ ਅਸੀਂ ਪੈਸਾ ਭਰਿਆ ਅਤੇ ਅਸੀਂ ਅਸੀਂ ਬੈਠਾਂਗੇ ਅਸੀਂ ਆਪਣੀ ਸੀਟ ਤੇ ਬੈਠਾਂਗੇ ਕੌਣ ਬੈਠਣ ਦੇਗਾ ਕੋਈ ਵੀ ਨਹੀਂ ਬੈਠਣ ਦਿੰਦਾ ਅਤੇ ਇਸ ਕਰਕੇ ਹਰ ਚੀਜ਼ ਨੂੰ ਆਪਣੇ ਅਕੋਡਿੰਗ ਆਪਣੇ ਬਜਟ ਦੇ
ਫਮ ਨੀ ਹੋਈ ਤੇ ਚੱਲ ਤੂੰ ਨਾਲ ਤੇ ਚੱਲ ਐਡਜਸਟ ਕਰ ਲੈ ਕੋਈ ਗੱਲ ਨੀ ਹਾਂ ਗੱਲ ਐਡਜਸਟ ਵੀ ਨੀ ਕਰਦੇ ਦਸੋ
ਅਡਜਸਟ ਵੀ ਨਹੀਂ ਕਰਦੇ ਹਾਂਜੀ ਹਾਂਜੀ ਉਹੀ ਤੇ ਅਸੀਂ ਤੇ ਜਦੋਂ ਵੀ ਕਿਤੇ ਜਾਣਾ ਹੁੰਦਾ ਪਹਿਲੇ ਤੇ ਟਿਕਟਾਂ ਕਨਫਰਮ ਕਰਾਈ ਦੀਆ ਦੀਆਂ ਨੇ
ਸਹੀ ਗੱਲ ਹੈ ਹੁਣ ਮੇਰੀ ਲੇਬਰ ਹੀ ਹੈਗੀ ਹੈ ਕਿਸੇ ਪਰਟੀਕੂਲਰ ਜਗ੍ਹਾ ਤੋਂ ਆਉਂਦੀ ਹੈ ਤੇ ਉਹ ਜਿਵੇਂ ਹੁਣ ਸਾਡੇ ਚ ਪਰ ਉਹਨੇ ਜਾਣਾ ਹੁੰਦਾ ਘਰ ਜਾਣਾ ਹੁੰਦਾ ਏ ਤੇ ਉਹ ਵਿਚਾਰਾ ਦੋ ਦੋ ਤਿੰਨ ਤਿੰਨ ਮਹੀਨੇ ਪਹਿਲੇ ਬੁੱਕ ਕਰਾ ਦਿੰਦਾ ਏ ਤਾਂ ਜਾ ਕੇ ਉਹਨੂੰ ਟਿਕਟ ਕਿੱਧਰੇ ਮਿਲਦੀ ਹੈ ਐਟ ਏ ਟਾਈਮ ਕਰਾਏਗਾ ਤਾਂ ਉਹਨੂੰ ਮਿਲ ਮਿਲਦੀ ਨਹੀਂ ਫਿਰ ਕਹਿੰਦਾ ਮੈਨੂੰ ਅਹ ਔਹ ਨੋਰਮਲ ਦੇ ਜਿਹੜੇ ਹੁੰਦੀ ਏ ਨੋਰਮਲ ਟ੍ਰੇਨ ਹੁੰਦੀ ਤੇ ਖੜੇ ਹੋ ਕੇ ਜਾਣਾ ਪੈਂਦਾ ਮੈਂ ਕਿਹਾ ਬਈ ਤੂੰ ਅੱਠ ਨੌ ਘੰਟੇ ਦਾ ਦਸ ਘੰਟੇ ਦਾ ਤੇਰਾ ਰਸਤਾ ਹੈ ਤੂੰ ਖੜੇ ਹੋ ਕੇ ਕਿਵੇਂ ਜਾਂਦਾ ਕਹਿੰਦਾ ਬਾਹੂ ਜੀ ਕਿਆ ਕਰੂ ਕਰਨਾ ਪੜਦਾ ਹੈ
ਕਰਨਾ ਪੜਦਾ ਸਹੀ ਗੱਲ ਹੈ ਹਰ ਕੋਈ ਆਪਣੇ ਅਕੋਡਿੰਗ ਦੇਖਦਾ ਨਾ
ਫਿਰ ਮੈਂ ਉਹਨਾਂ ਨੂੰ ਇਯੋ ਕਹਿੰਦਾ ਮੈਂ ਕਿਹਾ ਭਈਆ ਤੁਸੀਂ ਪਹਿਲੇ ਪਲੈਨ ਕਰਕੇ ਰੱਖੋ ਨਾ ਤੁਸੀਂ ਅਗਰ ਦੋ ਮਹੀਨੇ ਬਾਅਦ ਜਾਣਾ ਜਿਵੇਂ ਹੁਣ ਦੀਵਾਲੀ ਆ ਰਹੀ ਹੈ ਚਲੋ ਤੁਸੀਂ ਦੀਵਾਲੀ ਤੇ ਜਾਣਾ ਹੈ ਤੇ ਤੁੂੰ ਦੋ ਢਾਈ ਮਹੀਨੇ ਪਹਿਲੇ ਕਰਾ ਲੈ ਜਿਵੇਂ ਟਾਂ ਖੁੱਲਦੀਆਂ ਤੂੰ ਉਸੇ ਟਾਈਮ ਕਰ ਦੇ ਤੇਰਾ ਕੰਮ ਚੱਲ ਜਾਏਗਾ ਬਸ ਬਸ ਸਹੀ ਗੱਲ ਹੈ ਹੁਣ ਚਾਰ ਪੰਜ ਮੁੰਡੀਆਂ ਦਾ ਗਰੁੱਪ ਜਾਂਦਾ ਤੇ ਉਹ ਮੈਨੇ ਹੋ ਜਾਂਦਾ ਇਕੱਲਾ ਜਾਏ ਬੰਦਾ ਤੇ ਵੈਸੇ ਵੀ ਫਿਰ ਦਿੱਕਤ ਹੈ ਬੜੀ
ਹਾਂਜੀ ਹਾਂਜੀ ਇਹ ਇ ਹੀ ਚੱਕਰ ਹੈ ਨਾ ਹੁਣ ਅਸੀਂ ਜਾਣਾ ਸੀ ਅਸੀਂ ਟ੍ਰਰੇਨ ਦੀ ਟਿਕਟਾਂ ਨਹੀਂ ਕਰਾਉਂਦੇ ਅਸੀਂ ਬੱਸ 'ਤੇ ਹੀ ਜਾਂਦੇ ਹਾਂ ਏ ਸੀ ਬੱਸ ਕਰਾ ਲਹੇਦੇ ਉਹ ਕੰਫਰਟ ਜਾਂਦਾ ਹਾਂਜੀ ਹਾਂਜੀ ਉਹ ਕੰਫਰਟੇਬਲ ਜਾਂਦਾ ਹੈ ਟ੍ਰੇਨ ਨਾਲੋਂ ਬਸ ਜ਼ਿਆਦਾ ਬੈਟਰ ਰਹਿੰਦੀ ਹੈ ਸਾਨੂੰ ਤਾਂ ਬੈਟਰ ਹਾਂਜੀ ਹਾਂ ਫਾਲਤੂ ਲੱਗਦੇ ਆ ਪਰ ਹੈ ਹਮ ਹਮ ਬਿਲਕੁਲ ਬਿਲਕੁਲ ਬਿਲਕੁਲ ਕਿਤੇ ਫਾਲਤੂ ਰੋਕਣਾ ਨਹੀਂ ਕਿਤੇ ਬਦਤਮੀਜ਼ ਜੀ ਨਹੀਂ ਕੁਛ ਨਹੀਂ ਜਿਵੇਂ ਗੌਰਮੈਂਟ ਬੱਸਾਂ ਵਾਲੇ ਤਾਂ ਬਹੁਤ
ਅ ਉਹ ਤੇ ਬਹੁਤ ਹੀ ਬੁਰਾ ਹਾਲ ਹੈ ਜੀ ਉਹਨਾਂ ਨੂੰ ਈਵਨ ਆਪਣੇ ਆਪ ਨੂੰ ਉਹਨਾਂ ਨੂੰ ਗੱਲ ਕਰਨ ਦੀ ਤਮੀਜ਼ ਨਹੀਂ ਹੁੰਦੀ
ਮੈਨਰਸ ਨਹੀਂ ਹੁੰਦੀ ਬਿਲਕੁਲ ਉਹ ਕਿਤੇ ਵੀ ਗੱਡੀ ਰੋਕਣਗੇ ਕੁਛ ਵੀ ਕਰਨਗੇ ਅਸੀਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ
ਉਹੀ ਤੇ ਸਹੀ ਗੱਲ
ਅਸੀਂ ਉਹਨਾਂ ਨੂੰ ਕੁਛ ਨਹੀਂ ਕਹਿ ਸਕਦੇ ਪਰ ਹੁਣ ਅਸੀਂ ਆਪਣੀ ਉਹ ਕਰਕੇ ਜਾਂਦੇ ਹਾਂ ਪ੍ਰਾਈਵੇਟ ਬੱਸ ਉਹ ਸਹੀ ਰਹਿੰਦੀ ਹੈ ਉਹ ਨੁਕਸਾਨ ਨਹੀਂ ਦਿੰਦੀ ਸਾਨੂੰ ਅਸੀਂ ਕੰਫਰਟੇਬਲ ਚਾਹੀਦਾ ਅਸੀਂ ਦੋ ਤਿੰਨ ਵਾਰੀ ਗ ਅਸੀਂ ਬਹੁਤ ਹੀ ਅੱਛੇ ਤਰੀਕੇ ਨਾਲ ਪਹੁੰਚ ਗਏ ਹਾਂਜੀ ਹਾਂਜੀ
ਪਿੱਛੇ ਅਗਰ ਲਟ ਨਾ ਵੀ ਤਾਂ ਬੰੇ ਪੂਰਾ ਪਿੱਛੇ ਪੁਲ ਪੈਕ ਕਰਕੇ ਆਰਾਮ ਨਾਲ ਬੈਠ ਜਾਏ
ਬਿਲਕੁਲ ਬਿਲਕੁਲ ਹਾਂਜੀ ਅੱਥੇ ਬਹੁਤ ਕੰਫਰਟੇਬਲ ਜਿਵੇਂ ਰੂਮ ਬਣਿਆ ਹੁੰਦਾ ਨਾ ਚਾਰਜਿੰਗ ਪੁਆਇੰਟ ਹੁੰਦਾ ਹੈ ਖਾਣ ਪੀਣ ਦਾ ਵੀ ਉੱਥੇ ਰੋਕ ਦਿੰਦੇ ਨੇ ਚੀਜ਼ ਹ ਕੰਫਰਟੇਬਲ ਹੋ ਸੀਟ ਐਨੀ ਕੰਫਰਟੇਬਲ ਹੁੰਦੀ ਆਰਾਮ ਨਾਲ ਲੇਟ ਕੇ ਜਾਓ ਬੈਠ ਕੇ ਜਾਓ ਜਿਵੇਂ ਮਰਜ਼ੀ ਜਾਓ ਬਹੁਤ ਸਹੀ ਰਹਿੰਦਾ ਹੈ
ਨਹੀਂ ਸਹੀ ਹੈ ਨਾ ਇਹੋ ਜਿਹੇ ਟਰਾਂਸਪੋਰਟ ਵੀ ਹਣ ਅਗਰ ਥੋੜੇ ਬੰਦੇ ਣਾ ਯੂਜ ਕਰੇ ਤੇ ਉਹਨਾਂ ਨੂੰ ਵਧੀਆ ਆਣਾ ਜਾਣਾ ਵੀ ਕੰਰਟੇਬਲ ਰਹੇਗਾ ਥਕਾਵਟ ਵੀ ਨਹੀਂੀ ਹੋਏਗੀ ਸਭ ਸਹੀ ਰਹੇਗਾ ਹਾਂ ਸਹੀ ਗੱਲ ਨਹੀਂ ਨਹੀਂ ਬਿਲਕੁਲ ਹੁਣ ਦੇਖੋ ਅਗਰ ਅਸੀਂ
ਪੈਂਦਾ। ਚਲੋ ਆਪਣੇ ਬਜਟ ਦੇ ਐਕੋਡਿੰਗ, ਜਿਵੇਂ ਵੀ ਕਿਸੇ ਨੂੰ ਸਹੀ ਲੱਗਦਾ ਉਵੇਂ ਜਾਏ ਹੈਨਾ।
ਕਿਸੇ ਨੂੰ ਆਪਣੀ ਕਨਵੈਂਸ
ਇਸ ਤੋਂ ਬਾਅਦ ਦੇਖੋ ਬੱਸ ਦਾ ਹੀ ਨੰਬਰ ਆਉਂਦਾ ਹੈ। ਟ੍ਰੇਨ ਤੋਂ ਬਾਅਦ, ਬੱਸ ਦਾ ਹੀ ਨੰਬਰ ਆਉਂਦਾ, ਬੱਸ ਤੋਂ ਬਾਅਦ, ਫਿਰ ਗੱਡੀਆਂ ਦਾ ਨੰਬਰ ਆ ਜਾਂਦਾ।
ਗੱਡੀਆਂ ਦਾ ਨਾਮ ਕੰਫਰਟੇਬਲ ਵਿੱਚ। ਗੱਡੀਆਂ ਤੋਂ ਬਾਅਦ, ਫਿਰ ਆਪਣੇ ਘਰ ਦੀ ਗੱਡੀ ਹੋਏ, ਤੇ ਉਸ ਤੋਂ ਬਾਦ। ਪਰ ਕੁਛ ਹੈ ਹੀ ਨਹੀਂ। ਹਾਂ ਉਹੀ ਤਾਂ ਕਹਿ ਰਹੀ ਹਾਂ, ਆਪਣੇ ਘਰ ਦੀ ਗੱਡੀ ਹੋਏ।
ਠੀਕ ਹੈ ਜੀ। ਕੋਈ ਗੱਲ ਹੈ ਨਾ, ਆਪ ਜਿਸ ਤਰ੍ਹਾਂ ਦੀ, ਉਸ ਤਰ੍ਹਾਂ ਦਾ ਬੰਦਾ ਕੰਮ ਕਰੇ, ਤਾਂ ਜ਼ਿਆਦਾ ਵਧੀਆ। ਓਵਰ ਹੋ ਕੇ ਫਾਇਦਾ ਨਹੀਂ ਹੈ। ਕੱਲ੍ਹ ਨੂੰ ਪਰੇਸ਼ਾਨ ਰਹੇਗਾ, ਬੰਦਾ ਕੀ ਫਾਇਦਾ।
ਬਿਲਕੁਲ! ਹਾਂ ਉਹੀ ਨਾ ਹਰ ਚੀਜ਼ ਬਜਟ 'ਤੇ ਆ ਕੇ ਰੁਕਦੀ ਹੈਨਾ।
ਗੱਲ ਹੈ। ਹਾਂਜੀ- ਹਾਂਜੀ ਬਜਟ 'ਤੇ ਆ ਕੇ ਰੁਕਦੀਏ ਮੇਨ ਬਜਟ 'ਤੇ ਆ ਕੇ। ਤੇ ਬਜਟ?
ਚਲੋ, ਮੈਂ ਵੀ ਸੋਚਣਾ ਵਾਂ। ਹਾਂ, ਮੈਂ ਵੀ ਸੋਚਣਾ ਵਾਂ, ਕਿ ਹੁਣ ਕਿਹੜੀ ਗੱਡੀ ਲਿੱਤੀ ਜਾਏ। ਕੋਈ ਛੋਟੀ ਤੋਂ ਛੋਟੀ ਵੀ ਹੋਵੇ। ਔਰ! ਲੌਂਗ ਰੂਟ ਤੇ ਵੀ ਜਾਣਾ ਹੋਵੇ, ਤਾਂ ਵੀ ਕੰਮ ਚੱਲੇ ਸਾਰੀ ਚੀਜ਼ਾਂ ਹੋ ਜਾਣ। ਤੁਸੀਂ ਦੱਸਿਆ, ਮੈਨੂੰ ਮੇਰਾ ਮਾਈੰਡ ਮੇਕਅਪ ਹੋ ਗਿਆ।
ਅੱਛਾ- ਅੱਛਾ ਚਲੋ ਹੁਣ, ਘੁੰਮਣ ਜਾ ਰਹੇ ਹੋ? ਤੁਸੀਂ ਫਿਰ ਹੈ ਨਾ।
ਹਾਂ ਬਸ! ਸੋਚ ਰਿਹਾ ਥੋੜਾ ਜਿਹਾ!
ਹਾਂਜੀ- ਹਾਂਜੀ, ਚਲੋ ਛੁੱਟੀਆਂ ਨੇ ਬੱਚਿਆਂ ਦੀਆਂ ਵੀ ਹੋ ਆਓ, ਘੁਮ ਆਓ! ਸਹੀ ਹੈ, ਸਹੀ ਹੈ, ਸਗੋਂ ਹਾ- ਹਾਂ ਬਿਲਕੁਲ। ਬਿਲਕੁਲ ਜੀ ਬਿਲਕੁਲ, ਚਲੋ ਜੀ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਓਕੇ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ।
ਅਛ